ਸਤਿ ਸ਼੍ਰੀ ਅਕਾਲ।
ਕਾਲ ਜੀ, ਹੋਰ ਕੀ ਹਾਲ ਏ।
ਬਸ ਠੀਕ ਨੇ ਬੈਠੇ ਹੋਏ ਸੀ, ਆਰਾਮ ਕਰ ਰਹੇ ਸੀ। ਹੋਰ ਸੁਣਾਓ ਕਿੱਦਾਂ ਯਾਦ ਕੀਤਾ?
ਬਸ ਮੈਂ ਕਿਹਾ ਮੈਂ ਵੀ ਬੈਠੀ ਦੀ ਸੀ, ਮੈਂ ਕਿਹਾ ਯਾਦ ਕਰਾਂ ਕਾਫੀ ਦਿਨ ਹੋ ਗਏ ਨੇ ਬਿਜੀ ਲੱਗਦੇ ਪਏ ਨੇ ਬੜੇ। ਤੇ ਮੈਂ ਕਿਹਾ ਚਲੋ ਯਾਦ ਕਰਨੀ ਆ ਤੁਹਾਨੂੰ। ਨੂੰ ਪੁੱਛਾਂ ਹਾਲ-ਚਾਲ, ਹੋਰ ਘਰ ਸ ਸਭ ਠੀਕ ਨੇ।
ਹਾਂਜੀ ਬਸ ਠੀਕ ਨੇ, ਬਸ ਪੈਰ ਬੜੇ ਗੰਦੇ ਹੋਏ ਸੀ, ਮੈਂ ਕ ਚਲ ਪੈਰ ਸਾਫ਼ ਕਰਾਂ ਬੜੇ ਨਾ ਗਰਮੀ ਕਰਕੇ ਖਰਾਬ ਹੋਏ ਪਏ ਨੇ।
ਅੱਛਾ।
ਤਾਂ ਨੀ ਹੁਣ ਏਨਾਂ ਤੇ ਕਿ ਲਾਵਾਂਗੇ ਤੇ ਠੀਕ ਹੋਣਗੇ, ਤੁਹਾਨੂੰ ਪਤਾ ਕੁਛ, ਹਾਂਜੀ-ਹਾਂਜੀ ਆ ਬਸ, ਹਾਂਜੀ ਗਰਮੀ ਕਰਕੇ ਅੱਧੇ ਕਾਲੇ, ਅੱਧੇ ਚਿੱਟੇ
ਅੱਛਾ, ਕਿਥੇ ਜਾਂਦੇ ਹੋ ਕਿਆ ਧੁੱਪ ਪੇਜੂ ਕਿੱਧਰ ਏ।
ਹਾਂ ਬਸ ਬਾਜ਼ਾਰ 'ਚ ਜਾਣੇ
ਅੱਛਾ-ਅੱਛਾ, ਰੋਜ਼ ਦਾ ਹੋਨਾ ਤੁਹਾਡਾ ਸਬਜ਼ੀ ਲੈਣ ਜਾਂਦੇ ਹੋਣੇ ਰੋਜ਼ ਤਾਂ ਹੀ ਤੁਹਾਡੇ ਟੈਨਿੰਗ ਹੋ ਗਈ ਹੋਣੀ ਹੈ।
ਹਾਂ ਬੜੇ ਖਰਾਬ ਲੱਗ ਦੇ ਪਏ ਸੀ। ਤੇ ਮੈਂ ਕਿਹਾ ਚੱਲ ਮੈਂ ਫੋਨ ਆਇਆ ਤੁਹਾਡੇ ਕੋਲ
ਅੱਛਾ-ਅੱਛਾ, ਕੋਈ ਗੱਲ ਨੀ ਚੰਗਾ ਕੀਤਾ ਜੇ, ਮੈਂ ਤੇ ਵੈਸੇ ਹੀ ਤੁਹਾਨੂੰ ਪਤਾ ਸਹੀ ਏ ਘਰੇਲੂ ਨੁਕਸੇ ਅਪਣਾਂਣੇ ਜ਼ਿਆਦਾਤਰ, ਵੈਸੇ ਤੇ ਸਨਸਕ੍ਰੀਨ ਯੂਜ ਕਰ ਲਓ ਨਹੀਂ ਤੋ ਵੈਸੇ ਅਗਰ ਘਰੇਲੂ ਨੂੰ ਸੇ ਸਭ ਤੋਂ ਵਧੀਆ ਨੇ। ਦੂਜੀ ਚੀਜ਼ਾਂ ਲਗਾਉਣ ਨਾਲ ਵਧੀਆ, ਤੇ ਹੋਰ ਮੈਨੂੰ ਤੇ ਤੁਸੀ ਟੈਨਿੰਗ ਕਹਿ ਰਹੇ ਹੋ ਤੇ ਇਹਦੇ ਹਿਸਾਬ ਨਾਲ ਤੇ ਤੁਹਾਡੇ ਫੇਰ ਹੱਥਾਂ ਪੈਰਾਂ ਦੋਨਾਂ ਤੇ ਹੋਣੀ ਹੈ ਟੈਨਿੰਗ
ਹਾਂਜੀ-ਹਾਂਜੀ, ਬਸ ਕੰਮ ਵੀ ਕਰਨਾ ਪਾਂਡਿਆ-ਪੁਡਿਆਂ ਦਾ ਤਾਂ ਉਹ ਵੀ ਖ਼ਰਾਬ ਹੋ ਜਾਂਦੇ ਨੇ ਹੱਥ
ਇੱਕ ਤੇ ਤੁਸੀਂ ਸਭ ਤੋਂ ਪਹਿਲੇ ਤੇ ਜਿਵੇਂ ਹੁਣ ਤੁਸੀਂ ਜਾਣਦੇ ਹੋਗੇ ਸਬਜ਼ੀ ਲੈਣ ਜਾਂ ਦੇਹੋਗੇ ਬਾਰਾਂ ਵਜੇ ਦੇ ਕਰੀਬ ਜਾਂਦੇ ਹੋਗੇ ਨਾ, ਬਾਰਾਂ-ਗਿਆਰਾਂ ਦੇ ਤੇ ਉਸ ਟਾਈਮ ਤੇਜ਼ ਬੜੀ ਤੇਜ਼ ਧੁ ਹੁੰਦੀ ਕੜਾਕੇ ਦੀ ਹੁੰਦੀ ਤੇ ਉਹ ਧੁੱਪ ਨੂੰ ਜੇ ਜੈ ਜਿੰਨਾ ਹੋ ਸਕੇ ਅਵੋਇਡ ਕਰਨਾ ਚਾਹੀਦਾ ਹੈ ਬਈ ਉਸ ਟਾਈਮ ਤੇ ਨਾ ਜਾ ਕੇ ਕੇ ਸ਼ਾਮ ਦੇ ਟਾਈਮ ਤੇ ਜਾਓ ਸਭ ਤੋਂ ਪਹਿਲੇ ਨੰਬਰ ਤੇ ਤੇ ਆਏ ਪਰ ਹੁਣ ਜਿਹੜੀ ਸਾਡੀ ਤਵਚਾ ਹੋ ਗਈ ਹੈ ਤੁਹਾਡੀ ਖ਼ਰਾਬ ਮਤਲਬ ੳੲ ਤੇ ਹੋ ਹੀ ਗਿਆ ੳ ਟ੍ਰੈਨਿੰਗ ਆ ਹੀ ਗਈ ਹੈ ਤੇ ਘਟਾਉਣ ਵਾਸਤੇ ਇੱਕ ਦਹੀਂ ਲੈਲੋ।
ਅੱਛਾ
ਤੇ ਦੋ ਚਮਚ ਬੇਸਣ ਵਿੱਚ ਇੱਕ ਚਮਚ ਦਹੀਂ ਮਿਲਾ ਕੇ ਨਾ ਤੇ ਉਹਦੇ 'ਚ ਹਲ ਨਿਕੀ ਜਹੀ ਚੁਟਕੀ ਹਲਦੀ ਦੀ ਮਿਲਉਣੀ ਹੈ
ਅੱਛਾ
ਜਿੱਥੇ ਜਿੱਥੇ ਟੈਨਿੰਗ ਹੋਈ ਹੈ ਨਾ ਤੁਹਾਨੂੰ ਉਧਰ ਵੀ ਮਿੰਟਾਂ ਤੱਕ ਲੱਗ ਦਾਦੋ ਤੇ ਸੁੱਕਣ ਵਾਸਤੇ ਛੋੜ ਦੋ ਵੀਹ ਮਿੰਟਾਂ ਬਾਅਦ ਉਹ ਸੁੱਕ ਜਾਏਗਾ ਫੇਰ ਉਹ ਨੂੰ ਹੱਥਾਂ ਨਾਲ ਰਗੜੋ ਥੋੜਾ ਤੇ ਐੱਝ ਤੁਸੀਂ ਹਫ ਤਾਂ ਹਫਤਾ ਦੱਸ ਦਿਨ ਕਰੋ ਤੁਹਾਨੂੰ ਬੜਾ ਆਰਾਮ ਆਏਗਾ
ਅੱਛਾ ਤੇ ਕੋਈ ਹੋਰ ਕਰੀਮ ਹੋਵੇ ਰਾਤੀ ਲਾ ਕੇ ਤੇ ਬੰਦਾ ਸੌ ਜਾਏ
ਅਹ ਤੁਹਾਨੂੰ ਰਾਤੀ ਵਾਸਤੇ ਤੇ ਐਲੋਵਰਾ ਜੈਲ ਲੈਗੀ ਜੇ ਅਹ ਸਾਡੀ ਸਭ ਤੋਂ ਵਧੀਆ ਸ ਤੁਸੀਂ ਤੇ ਉਗਾਈ ਵੀ ਹੋੜੀ ਹੈ, ਤੁਹਾਨੂੰ ਤੇ ਪੇੜ ਪੌਦਿਆਂ ਦਾ ਵੀ ਬੜਾ ਸ਼ੌਂਕ ਹੈ ਨਾ, ਗਨੀ ਗਰੀਨਰੀ ਦਾ ਹਾਂ ਤੇ ਉਹਨੂੰ ਪਤਾ ਕੀ ਕਰੋ ਤੁਸੀਂ ਤੇ ਸਭ ਤੋਂ ਪਹਿਲੇ ਐਲੋਵਰਾ ਜੈਲ ਲੈ ਕੇ ਨਾ ਉਹਦੇ ਵਿੱਚੋਂ ਕਿਉਂਕਿ ਐਲੋਵੀਰਾ ਜਿਹੜੀ ਜੈਲ ਹੁੰਦੀ ਹੈ ਨਾ ਉਹ ਸਾਨੂੰ ਸਭ ਤੋਂ ਜ਼ਿਆਦਾ ਠੰਡਕ ਦਿੰਦੀ ਹੈ ਤੇ ਟੈਨਿੰਗ ਜਿਹੜੀ ਹੁੰਦੀ ਉਹ ਗਰਮੀ ਨਾਲ ਹੋਂਦੀ ਏ। ਤੇ ਸਭ ਤੋਂ ਬੈਸਟ ਹੈਗਾ ਹੈ। ਕਿ ਉਹਨੂੰ ਐਲੋਵਰਾ ਜੈਲ ਦੇ ਵਿੱਚ ਨਾਰੀਅਲ ਤੇਲ ਮਿਕਸ ਕਰਕੇ ਕਿਹ ਨਾ ਤੇ ਉਹ ਰਾਤ ਜੀ ਜਿੱਥੇ, ਜਿੱਥੇ ਹੈਗੀ ਏ ਉੱਧਰ, ਉੱਧਰ ਲਗਾ ਕੇ ਛੋੜ ਦੋ। ਪੂਰੀ ਰਾਤ। ਤੇ ਸਵੇਰੇ ਤੁਸੀਂ ਆਪਣਾ ਅਹ ਹਾਥ ਲਾਓਗੇ। ਤਾਂ ਧੁੱਪ ਜਾਏਗਾ। ਤੇ ਤੁਹਾਨੂੰ ਐਵੇਂ ਹਾਂ ਇਹ ਸਭ ਤੋਂ ਆਸਾਨ ਤਰੀਕਾ ਹੈਏ। ਤੇ ਹਾਂ ਇਹ ਤੇ ਤੁਸੀਂ ਯੂਜ ਕਰੋ ਤੁਸੀਂ। ਮੈਂ ਕਹਿੰਦੀ ਹ ਪੰਜ ਛੇ ਦਿਨਾਂ ਅੱ ਤੁਹਾਨੂੰ ਫ਼ਰਕ ਮਿਲ ਜਾਏਗਾ ਕਿਉਂਕਿ ਨਾਰੀਅਲ ਦਾ ਤੇਲ ਹੁੰਦਾ ਨਾ ਉਹ ਵੀ ਸਾਡੇ ਜਿਹੜੀ ਸਕਿੰਨ ਦੀ ਜੋ ਵੀ ਪ੍ਰੋਬਲਮਸ ਹੁੰਦੀਆਂ ਨਾ ਖਤਮ ਕਰਦਾ ਕਈ ਵਾਰ ਕੋਈ ਜ਼ਖਮ ਹੋ ਜੇ ਸਾਨੂੰ ਦੇ ਉੱਤੇ ਤੇ ਉਹਦੇ ਤੇ ਵੀ ਨਾਰੀਅਲ ਦਾ ਤੇਲ ਸਭ ਤੋਂ ਜ਼ਿਆਦਾ ਬੈਸਟ ਰਹਿੰਦਾ ਹੈ। ਲੋਕ ਲੋਕ ਕਿ ਦਵਾਈਆਂ ਲੈਂਦੇ ਨੇ। ਉਹ ਜਿਵੇਂ ਅ ਜਿਵੇਂ ਮੰਨ ਲਓ ਕੋਈ ਖਰੋਚ ਲੱਗ ਜਾਂਦੀ ਹੈ ਸਾਨੂੰ।
ਹਮ, ਹਮ।
ਉਹ ਬਣ ਜਾਂਦੀ ਹੈ। ਨਾ ਉੱਤੇ ਬੀਜੀ ਬਣ ਜਾਂਦੀ ਹੈ। ਉਹ ਹਾਂ ਤੇ ਉਹਦੇ ਉੱਤੇ ਦਵਾਈਆਂ ਲਾਉਦੇ ਤੇਲ ਲਗਾਓ ਤੇ ਤੇਲ ਨਾਲ ਸੌਖੀ ਰਹਿੰਦੀ ਹੈ ਸਗੋਂ ਹਾਂ ਹੋਰ ਹੋਰ ਵੀ ਆਗੇਏ ਨੇ ਤੁਸੀਂ ਅਗਰ ਅ ਕਹਿੰਦੇ ਹੋ ਤੇ ਮੈਂਦਾਸ ਦਿੰਨ ਹਾਂ ਟਮਾਟਰ, ਟਮਾਟਰ ਵੀ ਲੱ ਗਾ ਸਕਦੇ ਹੋ ਤੁਸੀਂ ਟਮਾਟਰ ਦਾ ਰਸ ਲੈ ਕੇ। ਨਾ। ਟਮਾਟਰ ਇਹ ਸਭ ਤੋਂ ਜ਼ਿਆਦਾ ਵਿਟਾਮਿਨ ਸੀ ਹੁੰਦਾ ਸਾਡੇ। ਜੋ ਸਾਨੂੰ ਟੈਨਿੰਗ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਜੇ।
ਅੱਛਾ ਜੀ।
ਰਸ ਨੂੰ ਨਾ ਰੂਈ ਦੇ ਨਾਲ ਲਗਾ ਕੇ ਉਹਨੂੰ ਵੀਹ ਮਿੰਟਾਂ ਤੱਕ ਛੋੜ ਦੋ ਸੁੱਕਣ ਤੱਕ ਛੋੜ ਦੋ ਫਿਰ ਧੋਲੋ ਉਹਨੂੰ ਸਾਦੇ ਪਾਣੀ ਨਾਲ ਤੇ ਉਹਦੇ ਨਾਲ ਵੀ ਸਾਡੀ ਟੈਨਿੰਗ ਬੜੀ ਦੂਰ ਅ ਜਲਦੀ ਦੂਰ ਹੁੰਦੀ ਪਰ ਇਹ ਏ ਕਿ ਟਮਾਟਰ ਨਾ ਕਿਸੇ ਕਿਸੇ ਨੂੰ ਸੂਟ ਕਰਦਾ ਹਰ ਕਿਸੇ ਦੀ ਸਕਿਨ ਦੇ ਟਾਈਪ ਦੇ ਅਕੋਰਡਿੰਗ ਨਹੀਂ ਹੁੰਦਾ ਸਭ ਤੋਂ ਜ਼ਿਆਦਾ ਬੈਸਟ ਵਸ ਤੇ ਨਾਰੀਅਲ ਤੇ ਐਲੋਵੀਰਾ ਵਾਲਾ ਰਹੇਗਾ ਕਿਉਂਕਿ ਉਹ ਹਰ ਇੱਕ ਸਕਿਨ ਟੋਨ ਦੇ ਅਕੋਰਡਿੰਗ ਸਹੀ ਹੁੰਦਾ ਨਾਰੀਅਲ ਤੇਲ ਕਦੇ ਕੋਈ ਨੁਕਸਾਨ ਨਹੀਂ ਕਰਦਾ ਤੁਸੀਂ ਵੀ ਸੁਣਿਆ ਹੀ ਹੋਣਾ
ਹਾਂਜੀ ਹਾਂਜੀ ਨਹੀਂ ਹੋਰ ਵੀ ਤਰੀਕਾ ਮੈਂ ਹੈਗਾ ਇੱਕ ਕਹਿੰਦੇ ਨੇ ਆਲੂ ਦਾ ਰਸ ਕਢ ਕੇ ਨਾ ਉਹ ਦੇ ਵਿੱਚ ਵੇਸਣ ਦੇ ਵਿੱਚ ਪਾ ਲਉ ਤੇ ਉਹਦੇ ਨਾਲ ਵੀ ਤੁਸੀਂ ਮਤਲਬ ਲਗਾਓ
ਹਾਂਜੀ ਉਹਦੇ ਨਾਲ ਉਹ ਵੀ ਕਰ ਵੇਖਣਾ
ਆਲੂ ਤੇ ਆਲੂ ਤੇ ਬੜਾ ਦੱਸਿਆ ਆ ਜਿਵੇਂ ਤੁਹਾਡੇ ਹੁਣ ਘਰ ਦੇ ਸ਼ੀਸ਼ੇ ਗੰਦੇ ਹੋ ਜਾਂਦੇ ਨੇ ਤੇ ਤੁਸੀਂ ਅੱਧਾ ਆਲੂ ਕੱਟ ਕੇ ਨਾ ਉਹ ਉੱਪਰ ਲਗਾ ਕੇ ਤੇ ਟਿਸ਼ੂ ਪੇਪਰ ਨਾਲ ਸ਼ੀਸ਼ਾ ਪੂੰਝ ਦਿਉ।
ਹਾਂਜੀ ਇਹ ਮੈਂ ਪਹਿਲੇ ਵੀ ਸੁਣਿਆ ਸੁਣਿਆ ਦਾ ਤੁਹਾਡੇ ਅ ਘਰੋਂ ਹੀ ਆਇ ਸੁਣਿਆ ਦਾ ਕਿਸੀ ਕੋਲੋਂ
ਹਾਂ ਹਾਂ ਆਲੂ ਨਾਲ ਬੜੇ ਸ਼ੀਸ਼ੇ ਜਾਂ ਜਿਵੇਂ ਤੁਹਾਡੇ ਘਰ ਕੋਲਗੇਟ ਹੁੰਦੀ ਹੈ ਕੋਲਗੇਟ ਨੂੰ ਲਗਾਓ ਸ਼ੀਸ਼ੇ ਤੇ ਉਪਰ ਪਰ ਉਹਦੇ ਨਾਲ ਵੀ ਤੁਹਾਡਾ ਸ਼ੀਸ਼ਾ ਸਾਫ਼ ਹੋ ਜਾਏਗਾ ਮਤਲਬ ਕੋਲਗੇਟ ਨਾਲ ਤਾਂ ਤਕਰੀਬਨ ਕਈ ਚੀਜ਼ਾਂ ਸਾਫ਼ ਹੁੰਦੀਆਂ ਨੇ ਜਿਵੇਂ ਕਿ ਕਹਿੰਦੇ ਕਿ ਕਈਆਂ ਦੀ ਪ੍ਰੈਸ
ਅਤੇ ਮ ਮੈਂ ਤੁਹਾਨੂੰ ਦੱਸਦੀ ਹਾਂ ਜਿਸ -ਜਿਸ ਚੀਜ਼ ਇਸ ਨਾਲ ਸਾਡੇ ਜਿਹੜੇ ਦਾਗ ਧੱਬੇ ਠੀਕ ਹੁੰਦੇ ਨਾ। ਉਸ ਉਸ ਚੀਜ਼ ਨਾਲ ਸਾਡੀ ਟੈਨਿੰਗ ਤੇ ਵੀ ਅਸਰ ਪਏਗਾ ਕਿਉਂਕਿ ਟੈਨ ਟੈਨਿੰਗ ਇੱਕ ਤਰ੍ਹਾਂ ਦੀ ਸਕਿਨ ਨੂੰ ਸਾੜ ਦਿੰਦੀ ਦੀ ਹੈ ਤੇ ਸਕਿਨ ਸੜਨ ਦੇ ਨਾਲ ਕਿੱਧਰੋਂ ਅਹ ਅਨਇਵਨ ਜੀ ਸਕਿਨ ਹੋ ਜਾਂਦੀ ਹੈ ਕਿਥੋਂ ਚਿੱਟੀ ਪਈ ਹੈ ਕਿੱਧਰੋਂ ਕਾਲੀ ਪਈ ਹੈ ਉਹ ਬੜੀ ਗੰਦੀ ਲੱਗਦੀ ਏ।
ਸਹੀ ਗੱਲ ਦਿਲ ਕਾਲਾ ਪੈਦਾ ਵੇਖ ਕੇ।
ਤੁਸੀਂ ਕਦੀ ਕ ਅੱਧੀ ਬਵਾਂ ਦੇ ਕੱਪੜੇ ਪਾਉਂਦੇ ਹੋਣੇ ਪਪਹਿਲੇ ਤੇ ਹੁਣ ਤੇ ਮੈਂ ਤੁਹਾਨੂੰ ਨਹੀਂ ਵੇਖਿਆ ਮੋਸਟਲੀ ਤੇ ਉਹ ਬਾਹਵਾਂ ਦੇ ਨਿਸ਼ਾਨ ਵੀ ਬਣ ਗਰਮੀਆਂ ਚ ਤੇ ਲੋਕਾਂ ਦੇ ਕਈਆਂ ਦੇ ਬਣ ਜਾਂਦੇ ਨੇ। ਉਹ ਟੈਨਿੰਗ ਦੇ ਕਾਰਨ ਹੀ ਤੇ ਹੁੰਦਾ।
ਉਹ ਫ ਕਾਲੀਆਂ ਹੋ ਜਾਂਦੀਆਂ। ਬਾਵਾਂ ਅੱਧੀਆਂ ਬਾਵਾਂ ਕਈ ਲੋਕੀ ਨਹੀਂ ਪਾਉਂਦੇ ਬਾਵਾਂ ਦਾ ਸਾਰਾ ਰੰਗ ਖਰਾਬ ਹੋ ਜਾਂਦਾ ਏ ਹੋ ਜਾ ਤਕਰੀਬਨ ਸਾਨੂ ਗਰਮੀਆਂ ਚ ਪੂਰੀ ਬਾਂਹ ਪਾਉਣੀ ਚਾਹੀਦੀ ਪੌਣੀ ਬਾਂਹ ਕਿ ਸਾਨੂੰ ਤੋਪ ਨਾ ਪਵੇ ਸਾਡੇ ਕਿੰਜ ਦੇ ਉੱਤੇ ਧੁੱਪ ਨਾ ਪਵੇ ਉਹ ਤੇ
ਜੇ ਕਿਉਂਕਿ ਤੁਸੀਂ ਹਾਂਜੀ ਕਿਉਂਕਿ ਤੁਸੀਂ ਵੀ ਨੋਟਿਸ ਕੀਤਾ ਹੋਣ ਕਿ ਜਿੰਨਾ ਹਿੱਸਾ ਸਾਡਾ ਨੰਗਾ ਪਉਂਦਾ ਸਰੀਰ ਦਾ ਉਨੇ ਤੇ ਤੇ ਕਾਲਾ ਹੋ ਜਾਂਦਾ ਤੇ ਜਿੰਨਾ ਸਾਡਾ ਕੱਪੜੇ ਨਾਲ ਦਾ ਉਹਦੇ ਤੇ ਇਫੈਕਟ ਹਾਂ ਉਹ ਕੱਜਿਆ ਹੈ ਤੇ ਉਹ ਚਿੱਟਾ ਰਹਿੰਦਾ ਹੈ ਤੇ ਉਹ ਟੈਨਿੰਗ ਹੀ ਉਹ ਚੀਜ਼ ਦਰਸ ਦਿਖਾਂਦੀ ਹੈ ਨਾ ਕਿ ਅਨਈਵਨ ਸਕਿਨ ਟੋਨ ਹੋ ਗਿਆ ਸਾਡਾ
ਸਹੀ ਗੱਲ ਹੈ ਸਾਡੇ ਇਨਾ ਚੀਜ਼ਾ, ਤਾਂ ਤੇ ਹੂਣ ਲੋਕੀ ਉਹੀ ਬਾਂ ਪਾਉਣ ਲੱਗ ਨੇ ਗਰਮੀ ਵਿੱਚ ਸਾਨੂੰ ਤੋਪਣ ਕੁੜੀਆਂ ਨੂੰ ਵੇਖ
ਬਿਲਕੁਲ ਅਸੀਂ ਆਪ ਐਵੇਂ ਜਾਂਦੇ ਹਾਂ ਕਿ ਬਈ ਚੁੰਨੀ ਚੁੰਨੀ ਨਾਲ ਕਵਰ ਕਰਕੇ ਨਾ ਆਪਣਾ ਪੂਰਾ ਸਕਾਫ ਲਿੱਤਾ ਤਾਂ ਉਹਦੇ ਨਾਲ ਫੇਸ ਕਵਰ ਕਰ ਲਈਦਾ, ਮੇਰਾ ਤੇ ਤੁਹਾਨੂੰ ਪਤਾ ਜੋਬ ਦਾ ਕੰਮ ਤੇ ਜੋਬ ਤੇ ਤੇ ਡੇਲੀ ਟੋਨ ਹੁੰਦਾ ਤੇ ਟੈਨਿੰਗ ਉਹਦੇ ਤੇ ਵੀ ਬੜੀ ਹੋ ਜਾਂਦੀ ਮੈਂ ਟੈਨਿੰਗ ਕਰਕੇ ਸਨਸਕ੍ਰੀਨ ਲਿਆ ਕੇ ਰੱਖੀ ਦੀ ਹੈ ਜਿਹੜੇ ਤੁਹਾਨੂੰ ਨੁਕਸੇ ਦੱਸਦੀ ਪਈ ਮੈਂ ਖੁਦ ਵੀ ਅਪਲਾਈ ਕਰਨੀ ਆ ਤੇ ਉਹਦੇ ਹਾਂਜੀ ਹਾਂਜੀ ਤੇ ਉਹਦੇ ਨਾਲ ਨਾ ਬੜਾ ਬਚਾਅ ਰਹਿੰਦਾ ਫਿਰ
ਬਾਅਦ ਵਿੱਚ ਕੈਮੀਕਲ ਪਿਆ ਹੁੰਦਾ ਨਾ ਟਿਊਬਾਂ ਦੇ ਵਿੱਚ ਉਹ ਪਤਾ ਨੀ ਉਹਨੂੰ
ਹਾਂਜੀ ਬਿਲਕੁਲ ਔਰ ਕਈ ਵਾਰੀ ਤੇ ਜਿਵੇਂ ਔਨ ਲਾਈਨ ਵੀ ਅਗਰ ਕੋਈ ਅਸੀਂ ਪ੍ਰੋਡਕਟ ਮੰਗਵਾ ਲੈਂਦੇ ਹਾਂ ਨਾ ਤੇ ਉਹਦੇ ਤੇ ਪ੍ਰੋਡਕਟ ਸਹੀ ਵੀ ਨਹੀਂ ਹੁੰਦਾ ਕਈ ਵਾਰੀ
ਹਾਂ ਕਈ ਐਕਸਪਾਇਰੀ ਡੇਟ ਹੁੰਦੀ ਏ, ਸਾਨੂੰ ਹੁਣ ਪਤਾ ਥੋੜਾ ਵੇ ਤੇ ਤੇ ਹਾਂ, ਹੋ ਕੇ ਖਿਲਾਫ਼ ਜਾਂਦੀ ਸਾਡੇ ਸਕਿੰਨ ਜਿੰਨਾ ਹੋ ਸਕੇ ਕਾਰ ਦਾ ਸਮਾਨ ਸਾਨੂੰ ਵਰਤਣਾ ਚਾਹੀਦਾ ਪਹਿਲੇ ਮੂੰਹ ਧੋਣਾ ਫਿਰ
ਹਾਂਜੀ, ਤਾਂਹੀ ਤੇ ਪੁਰਾਣੇ, ਹਾਂਜੀ ਬਿਲਕੁਲ ਸਹੀ, ਕਰਹਿ ਰਹੇ ਤੁਸੀਂ ਫਿਰ ਤੇ ਵੀ ਅਸੀਂ ਮੈਨੂੰ ਕਿਸੇ ਨੇ ਦੱਸਿਆ ਸੀਗਾ ਸ਼ੈਂਪੂ ਵਗੈਰਾ ਦਾ ਵੀ ਮੈਂ ਉਹ ਵੀ ਅਪਲਾਈ ਕਰ ਰਹੀ ਆ ਬੜਾ ਫਰਕ ਹੈ, ਮੇਰਾ
ਚੀਜ਼ਾਂ ਸਹੀ ਹੁੰਦੀਆਂ ਨੇ, ਅਸੀਂ ਪੁਰਾਣੇ ਲੋਕਾਂ ਨੂੰ ਸਮਝਦੇ ਨੇ ਨਾ ਉਹਨਾਂ ਦੀਆਂ ਬਣਾਈਆਂ ਚੀਜ਼ਾਂ ਨੇ ਜਿਹੜੀਆਂ ਪੁਰਾਣੇ ਘਰੇਲੂ ਨੂੰ ਨੁਸਖੇ ਗਏ ਨੇ ਤੇ, ਪਰ ਹੁਣ ਵੇਖ ਸੁਣਾਓ ਹੋਰ ਕੰਮ ਆਉਂਦੇ ਪਏ ਨੇ
ਹਾਂ, ਬਿਲਕੁਲ ਬਿਲਕੁਲ ਸਹੀ ਕਰ ਰਿਹੇ ਨਹੀਂ, ਨਹੀਂ, ਤ ਹਾਂਜੀ। ਇਹ ਮੈਂ ਕਹਿ ਰਹੀ ਹਾਂ ਘਰੇਲੂ ਨੁਕਸੇ ਹੈ, ਨਾ ਇਹਨਾਂ ਦਾ ਸਭ ਤੋਂ ਵੱਡਾ ਫਾਇਦਾ ਇਹ ਕਿ, ਨੁਕਸਾਨ ਨਹੀਂ ਦਿੰਦੇ ਕਿਸੇ ਗੱਲ ਤੋਂ
ਨਾ ਨਾ ਨਾ ਹਾਂ, ਤਾਜ਼ੇ ਬਣਾਓ ਅਤੇ ਬਰਤਲੋ ਤੇ ਗੰਦ ਤੂੰ ਹੀ ਖਾ ਮੈਂ ਪਹਿਲਾ ਹੀ ਪਤਾ ਤੂੰ ਪਲ ਫੁਕਰੀਆਂ ਇਨਾ ਥੋੜੀ ਕ ਪਾ
ਆਹੋ, ਤਾਜ਼ੇ ਬਣਾ ਕੇ, ਕਈ ਚੀਜ਼ਾਂ ਕਈ ਐਸੇ ਵੀ ਹੁੰਦੇ ਨੇ ਸਟੋਰ ਕਰਕੇ ਰੱਖ ਦਿੰਦੇ, ਆ ਲੇਕਿਨ ਖਰਾਬ ਨੀ ਹੁੰਦੇ ਫਰਿੱਜ ਚ ਰੱਖ ਦੋ ਤੁਸੀਂ
ਕਈ ਲੋਕੀ ਹੁੰਦੇ ਨਾ, ਮਤਲਬ ਕਈਆਂ ਨੂੰ ਗੈਸ ਬੜੀ ਬਣਦੀ ਗੋਲੀਆਂ ਖਾਂਦੇ ਨੇ ਅਤੇ ਇੱਕ ਤੁਸੀਂ ਘਰ ਵਿੱਚ ਹੀ ਬਣਾ ਸਕਦੇ ਹੋ ਦਵਾਈ ਜੇਵੇਂ ਜਿਵੇ ਜੀਰਾ ਲੈ ਲਓ ਜਵਾੈਣ ਲੈ ਲਓ ਸੌਂਫ ਲੈ ਲਓ
ਅੱਛਾ, ਐਸੀਡੀਿਟੀ ਦੀ ਪ੍ਰੋਬਲਮ ਤੇ ਮੇਰੀ ਮੰਮੀ ਨੂੰ ਵੀ ਹੈਗੀ ਏ ਦੁਬਾਰਾ, ਦੱਸਣਾ ਜਿਹੜਾ ਤੁਸੀਂ
ਹਾਂ, ਤੁਸੀਂ ਫਿਰ ਦੋ ਚਮਚ ਜੀਰਾ ਦੋ ਦੋ ਚਮਚ ਅਜਵੈਣ, ਦੋ ਚਮਚ ਸੌਫ, ਹੋ ਗਏ ਇਹਨਾਂ ਨੂੰ ਤੁਸੀਂ ਤਵੇ ਤੇ ਰੋਸਟ ਕਰਕੇ ਨਾ ਫ ਠੰਡਾ ਹੋ ਕਿ ਮਿਕਸੀ ਚ ਪੀਸ ਲੋਓ ਤੇ ਉਸ ਤੋਂ ਬਾਅਦ ਥੋੜ੍ਹਾ ਜਿਹਾ ਉਹਦੇ ਚ ਤੁਸੀਂ ਉਹ ਪਾ ਦਿਓ, ਕਾਲਾ ਨਮਕ ਪਾ ਦਿਓ, ਮਾਲੜੀ ਹਿੰਗ ਪਾਣੀਓ ਤੇ ਪਾਲੋ ਤੇ, ਸਵੇਰੇ ਨਾ ਕਰਨ ਤੋਂ ਬਾਅਦ, ਅੱਧੀ ਚਮਚ ਪਾਣੀ ਨਾਲ ਲੈਲੋ। ਤੇ ਰਾਤੀ ਲੈਲੋ, ਤੇ ਤੁਹਾਡੇ ਪੇਟ ਨਾ ਜਿਹੜੀ ਇਸ ਵਾਸਤੇ ਗੋਲੀਆਂ ਖਾਂਦੇ ਨੇ ਗੈਸ ਬਨਣਦੀਆਂ ਤੇ ਹੋ ਤੁਹਾਨੂੰ ਗੋਲੀ ਖਾਣ ਦੀ ਲੋੜ ਨੀ ਪਏਗੀ ਤੁਹਾਨੂੰ ਹੱਜ ਮਾਂ ਬੜਾ ਆ ਜਾਏਗਾ, ਮਤਲਬ ਪੇਟ ਸੋਹਣਾ ਸਾਫ਼ ਹੋਏਗਾ ਬਹੁਤ ਹਾਂ-ਹਾਂ ਚੁਰਨ ਚੁਰਨ ਹੀ ਹੈ, ਹਾਂਜੀ-ਹਾਂਜੀ ਚੂੂਰਨ ਹੀ ਹੈ ਇਕ ਕਿਸਮ ਦਾ ਨਹੀਂ, ਜੇ ਤੁਹਾਨੂੰ ਸਹੀ ਲੱਗਦਾ ਤੇ ਇਹਦਾ ਕੋਈ ਨੁਕ ਸੋਧ ਲੰ ਲੈਲੋ, ਡੇਲੀ ਲੈਂਦੇ ਰਵੋ। ਤੁਹਾਡਾ ਸ਼ਰੀਰ ਸੈੱਟ ਰਹੇਗਾ। ਕਈ ਮੋਟਾਪ ਨੀ ਆਏਗਾ, ਸਰੀਰ ਤੁਹਾਡਾ ਪੂਰਾ ਸੈੱਟ ਰਹੇਗਾ, ਗੈਸ ਨੀ ਬਣੇਗੀ, ਹਾਂ ਰੋਟੀ ਖਾਣ ਤੇ ਦਿਲ ਕਰੇਗਾ, ਨੀਂਦ ਨੀ ਆਏਗੀ।
ਅੱਛਾ, ਬਹੁਤ ਬੈਨੀਫਿਟ ਇਹਦਾ ਤੇ, ਫਿਰ ਮੈਂ ਮੈਂ ਕਵਾਂਗੀ ਮਮ- ਮੈਨੂੰ ਮੈਂ ਬਣਾਉਣਾ
ਹਾਂ ਨਹੀਂ, ਬਹੁਤ ਟੇਸਟੀ ਮੇਰੀਆਂ ਪੋਤਰੀਆਂ ਤੇਂ ਇਂਜ ਖਾਧਿਆਂ ਨੇ ਹਫਤੇ ਬਾਦ ਦੇ ਦਿਓ ਉਹਨੂੰ। ਕੌੜਾ ਹੀ ਨੀ ਲੱਗਦਾ ਹੌਣਾ, ਇੰਨਾ ਸਵਾਦ ਲੱਗਦਾ ਵੇ, ਉਹਤਾ ਬਹਾਨਾ ਬਣਾਉਣਦੀਆ, ਦਾਦੀ ਢਿੱਡ ਪੀੜ ਹੁੰਦਾ ਪਿਆ ਸਾਨੂੰ ਦਵਾਈ ਦਿਓ ਹੋਂਦਾ ਕੋਈ ਨੀ ਬਹਾਨੇ ਨਾਲ। ਪੇਟ ਦਰਦ ਹੌ ਰਿਆ। ਦਾਦੀ ਥੋੜਾ ਜਿਹਾ ਮੈਨ ਦੇ ਦਿਓ, ਮੈਨੂੰ ਲੱਗਦਾ ਇਹਨੂੰ ਬੜਾ ਸਵਾਦ ਲਗ
ਹਾਂਜੀ, ਚਲੋ ਵਧੀਆ ਸਗੋਂ ਬੱਚੇ ਨੂੰ ਸ਼ੁਰੂ ਤੋਂ ਆਦਤ ਪੈ ਰਹੀ, ਨਹੀਂ ਤੋ ਅਜਵੈਨ ਤੇ ਬੜੀ ਕੌੜੀ ਲਗ
ਨਹੀਂ-ਨਹੀਂ ਨਮਕ ਪੈ ਜਾਂਦਾ ਨਾ ਕਾਲਾ
ਅੱਛਾ।
ਨਮਕ ਪਾ ਕੇ ਨਾ ਹੂੰ ਤੇ ਨਾਲੇ ਅਸੀਂ ਕੋਈ ਪਾਣੀ ਪੀ ਕੇ ਅੰਦਰ ਹੀ ਲਗਾਣਾ ਵੇ ਅਸੀਂ ਕਿਹੜਾ ਬਈ ਉਹਨੂੰ ਚੂਸਨਾ ਵੇ ਪਾਣੀ ਨਾਲ ਅੰਦਰ ਲੰਘ ਜਾਣਾ ਵੇ। ਤੇ ਨਾਲੇ ਡ ਡਕਾਰ ਆ ਜਾਂਦਾ, ਰੋਟੀ ਖਾਦੀ ਹੋਈ ਹੈ ਯਾ ਪੂੜੀਆਂ ਖਾਦੀਆਂ ਨੇ, ਆਲੂ ਖਾਦੇ ਨੇ ਵਾਹੀ ਹੁੰਦੇ ਨੇ। ਚੀਜ਼ਾਂ ਭਾਰਿਆ ਹੁੰਦੀਆਂ ਨੇ, ਉਸ ਤੋਂ ਬਾਅਦ ਤੁਸੀਂ ਮਾੜਾ ਖਾ ਲਓ। ਤੁਹਾਨੂੰ ਖਾਧਾ-ਪਿਤਾ
ਅੱਛਾ, ਮੈਂ ਆਪ ਬਨਾਵਾਂਗੀ ਤੇ ਫੇਰ ਤੁਸੀਂ ਜਿਹੜਾ ਦੱਸਦੇ ਪਏਹੋ।
ਆਮੀਨ ਜਰੂਰ ਹਾਂ ਸਹੀ ਗੱਲ ਆ ਵਧੀਆ ਚੀਜ਼ ਕਾਹਦੀ ਚੀਜ਼ਾਂ ਬੜੀਆ ਪਰ ਕੋਈ ਬਣਾਉਂਦਾ ਨਹੀਂ ਨਾ ਆਲਸ ਭਰਿਆ ਪਿਆ ਨਾ ਅੱਜ ਕੱਲ ਲੋਕ ਚ ਜਿਆਦਾ ਰੇਮੇਡ ਸਮਾਨ ਲੈ ਕੇ ਖੁਸ਼ ਹੁੰਦੇ ਨੇ
ਚਲੋ ਕੋਈ ਨੀ ਮੈਂ ਵੀ ਮੈਂ ਕਿਹਾ ਚਲੋ ਕੋਈ ਮੈਂ ਵੀ ਬਣਾ ਕੇ ਵੇਖਾਂਗੀ
ਹਾਂ ਕੋਈ ਹਮ ਹਾਂ ਖਾਓਗੇ ਪਤਾ ਲੱਗੇਗਾ ਬਹੁਤ ਬੈਨੀਫਿਟ ਹੈਗਾਦਾ ਚਲੋ ਠੀਕ ਹੈ ਓਕੇ